ਹਾਂਜੀ ਸਤਿ ਸ੍ਰੀ ਅਕਾਲ
ਹੋਰ ਕਿਸ ਤਰ੍ਹਾਂ ਹੋ ਕੀ ਕਰ ਰਹੇ ਹੋ
ਬਸ ਇਹ ਤੇ ਟਾਈਮ ਸਾਡਾ ਹੁੰਦਾ ਰੀਲ ਸਟੋਲ ਕਰਨ ਦਾ ਸੋਸ਼ਲ ਮੀਡੀਆ ਚ ਬਸ ਦੇਖਦੇ ਰਹੋ ਇਹ ਆ ਰਿਹਾ ਉਹ ਆ ਰਿਹਾ ਹੈ
ਅੱਜ ਕਲ ਤੇ ਬਸ ਸੋਸ਼ਲ ਮੀਡੀਆ ਤੋਂ ਅਖਾ ਹੀ ਨਹੀਂ ਥੱਲੇ ਜਾਂਦੀਆਂ
ਉਹੀ ਤੇ ਇੰਨੀ ਰਾਤ ਹੋ ਗਈ ਆ। ਘਰ ਦੇ ਚੀਕ ਰਹੇ ਨੇ ਬੰਦ ਕਰੋ ਫੋਨ ਬੰਦ ਕਰੋ ਫੋਨ ਲੇਕਿਨ ਨਹੀਂ। ਇੱਕ ਹਟਾਓ ਦੂਜਾ ਦੂਜਾ ਹਟਾਓ ਤੀਜਾ ਕੁਛ ਨਾ ਕੁੱਛ
ਉਹ ਤੇ ਹੈ ਸੋਸ਼ਲ ਮੀਡੀਆ ਤੇ ਅੱਜਕਲ ਐਵੇਂ ਹੋ ਗਿਆ ਹੈ ਕਿ- ਤੁਸੀਂ ਉਸ ਤੁਸੀਂ ਨਾ ਘਰ ਵਾਲਿਆਂ ਤੋਂ ਨਜ਼ਰ ਹਟ ਟਾ ਸਕਦੇ ਹੋ ਲੇਕਿਨ ਸੋਸ਼ਲ ਮੀਡੀਆ ਤੋਂ ਨੀ। ਹੈ ਕੀ ਨਹੀਂ ਅੱਜਕਲਲ ਨਿਊਜ਼ ਹਰ ਚੀਜ਼
ਚੀਜ਼ ਐ।
ਬੇਕਾਰ ਚੀਜ਼ ਤਾਂ ਇਹੀ ਹੈ ਕਿ, ਦਿਨ ਭਰ ਤੁਸੀਂ ਉਹਨੂੰ ਦੇਖ ਦੇ ਰਹੋਗੇ ਉਦੇ, ਫੋਨ ਦੀ ਰੇਜ਼ ਅੱਖਾਂ ਵਿੱਚ ਆਂਦੀ ਏ ਹੈਡੇਕ ਹੁੰਦਾ ਏ।
ਇੰਗੇਜ ਤੇ ਰਹਿ ਜਾਂਦਾ ਹੈ ਬੰਦਾ ਲੇਕਿਨ ਨਹੀਂ ਕਈ ਚੀਜ਼ ਵੈਸੇ ਦੇਖੀ ਮੈਂ ਦੇਖੋ ਉਹ ਤੇ ਦੇਖਣ ਦੇ ਉੱਤੇ ਹੈ ਮੈਂ ਖਿਆ ਜ਼ਿ ਆਦਾ ਨੀ ਦੇਖਦੀ ਆਂ ਮੈਂ ਤੇ ਆਪਣੇ ਕੰਮ ਦੀ ਚੀਜ਼ਾਂ ਦੇਖਦੀ ਆ ਜਿਵੇਂ ਕੁਛ ਬਿਜਨਸ ਦੇ, ਟਿਪਸ ਟ੍ਰਿਕਸ ਹੁੰਦੇ ਨੇ। ਕੁਛ ਮੈਂ ਏਦਾਂ ਦੀ ਚੀਜ਼ਾਂ ਦੇਖਦੀ ਆ ਲੇਕਿਨ ਇਹ ਬੱਚੇ ਨੀ ਨਾ ਮੰਨਦੇ ਇਹ ਤੇ ਪੁੱਠੀ ਸਿੱਧੀਆਂ ਚੀਜ਼ਾਂ ਦੇੇਖਦੇ ਨੇ ਉਹਦੇ ਚ।
ਹੂੰ ਉਹ ਤੇ ਹੈ ਹੀ ਹੈ ਹੁਣ ਬੱਚਿਆਂ ਨੂੰ ਵੀ ਕੀ ਰੋਕ ਸਕਦੇ ਹੋ ਤੁਸੀਂ। ਸੋਸ਼ਲ ਮੀਡੀਆ ਹੈ ਹੀ ਇੰਨਾ ਵੱਡਾ ਪਲੈਟਫਾਰਮ ਬਣ ਗਿਆ ਐ। ਕਿ ਅੱਜਕੱਲ ਤੇ ਲੋਕੀ ਉਸ ਤੋਂ ਅਰਨ ਵੀ ਕਰ ਰਹੇ ਨੇ ਦੇਖੋ ਤੁਸੀਂ ਯੂਟਿਊਬਰ ਇੰਨਾ ਕਮਾ ਰਹੇ ਨੇ। ਫੇਸਬੁੱਕ ਦੇ ਉੱਤੇ ਵੀ ਬਣਾ ਕੇ ਕਮਾ ਰਹੇ ਨੇ ਇੰਸਟਾਗ੍ਰਾਮ ਤੇ ਬਣਾ ਮੰਗ ਕਮਾ ਰਹੇ ਨੇ ਹੈ ਕੀ ਨੀ। ਉਤੇ ਉਹਨਾਂ ਨੂੰ ਮਾਰਕੀਟਿੰਗ ਮਿਲਦੀ ਐ। ਉਤੇ ਉਹਨਾਂ ਨੂੰ ਪ੍ਰੋਜੈਕਟਸ ਮਿਲਦੇ ਨੇ ਇੰਸਟਾਗ੍ਰਾਮ ਦੇ ਉਤੇ ਫੇਸਬੁੱਕ ਇਨਕਮ ਐ ਯੂਟਿਊਬ ਦੇ ਉੱਤੇ ਤੇ ਡਬਲ ਇਨਕਮ ਐ।
ਮੇਰਾ ਮੁੰਡਾ ਵੀ ਲੱਗਿਆ ਹੀ ਰਹਿੰਦਾ ਹੈ ਕਦੇ, ਰੀਲਾਂ ਬਣਾ-ਬਣਾ ਮੈਨੂੰ ਤਾਂ ਸੱਚੀ ਵੈਸੇ ਬੜੀ ਖਿਝ ਮੱਚਦੀ ਹੈ ਕਿ ਕੀ ਇਹ ਰੀਲਾਂ ਬਣਾਦਾ ਰਹਿੰਦਾ।
ਬਹੁਤ ਚੰਗੀ ਗੱਲ ਬੋਲਣਾ ਤੇ ਬਹੁਤ ਵੱਡਾ ਪਲੈਟਫਾਰਮ ਦੇ ਦਿੱਤਾ ਹੈ ਲੋਕਾਂ ਨੂੰ। ਪਤਾ ਜਿਸਨੂੰ ਕਿੰਨੇ, ਕਿੰਨੇ ਹਾਊਸ ਵਾਈਫ ਕਿੰਨੀ ਲੇਡੀ- ਜਿਹੜੀ ਪੜ੍ਹੀ ਲਿਖੀ ਔਰ ਜਿਹੜੀ ਨਹੀਂ ਵੀ ਪੜ੍ਹੀ ਲਿਖੀ ਉਹ ਤਾਂ ਕਿੱਧਰੋਂ ਦੀ ਅਰਨ ਕਰ ਰਿਹਾ।
ਪੜ੍ਹਿਆ ਲਿਖਿਆ ਤੇ ਠੀਕ ਹੈ ਮੈਂ ਤੇ ਦੇਖਿਆ ਕਈਆਂ ਨੂੰ ਤੇ ਬੋਲਣਾ ਵੀ ਨੀ ਆਂਦਾ। ਤਾਂ ਵੀ ਉੱਥੇ ਕੁਛ ਨੀ ਤੇ ਨੁਸਖੇ ਹੀ ਦੱਸ ਰਹੇ ਹੈ ਕੁਛ ਨੀ ਤੇ ਘਰ ਵੀ ਸਫਾਈਆਂ ਹੀ ਦੱਸ ਰਿਹਾ ਕਰੋ ਉਹ ਕਰੋ।
ਹਾਂਜੀ, ਉਹ ਤੇ ਹੈ ਹੀ ਹੈ।
ਕਦੇ ਤੇ ਆਪਣੇ ਉੱਤੇ ਸ਼ਰਮ ਆਂਦੀ ਏ। ਕਿ ਨਹੀਂ ਯਾਰ ਸਾਨੂੰ ਤੇ ਆਂਦਾ ਇੰਨਾ ਕੁਛ ਲੇਕਿਨ ਉਹੀ ਕੈਮਰਾ ਨੂੰ ਫੇਸ ਕਰਨਾ ਹੀ ਬਹੁਤ ਵੱਡੀ ਗੱਲ ਹੈਗੀ ਐ।
ਉਹ ਤਾਂ ਹੈ ਕੈਮਰੇ ਲੇਕਿਨ ਉਹ ਕੀ ਹੈ ਨਾ ਤੁਸੀਂ ਇੱਕ-ਦੋ ਵਾਰ ਕਰੋਗੇ ਨਾ ਤੇ ਤੁਸੀਂ ਆਪਣਾ ਕਨਫੀਡੈਂਸ ਲੈਵਲ ਵਧਾ ਸਕਦੇ ਹੋ। ਦੇਖੋ ਇੰਨੇ ਲੋਕੀ ਅਰਨ ਕਰ ਰਹੇ ਨੇ ਘਰ ਤੋਂ ਬਹਿ ਕੇ ਕਿੰਨਾ ਵੱਡਾ ਪਲੈਟਫੋਮ ਮਿਲ ਗਿਆ ਲੋਕਾਂ ਨੂੰ। ਇਹ- ਕੁਛ ਸਾਲ ਪਹਿਲੇ ਤਾਂ ਇਹ ਪਲੈਟਫਾਰਮ ਨਹੀਂ ਸੀਗਾ, ਤੇ ਲੋਕੀ ਤੇ ਅਰਨ ਵੀ ਬਾਹਰੋਂ ਦੀ ਕਮਾਂਦੇ ਸੀ। ਹੁਣ ਤੇ ਸਾਰੀ ਜਨਾਨੀਆਂ ਵੀ ਸਿੱਖਗੀ ਏ। ਘਰੇਲੂ ਵਾਲੀ ਵੀ, ਕਿ ਕਿਸ ਤਰ੍ਹਾਂ ਰੀਲ ਬਣਾਣੀ ਹੈ ਤੇ ਕਿਸ ਤਰ੍ਹਾਂ ਐਡਿਟ ਐਕਟਿੰਗ ਕਰਨਾ ਤੇ ਕਿੱਦਾਂ ਇੱਕ ਲੂਪ ਰੋਜ਼ ਦਾ ਬਣਾਂਣਾ।
ਸਭ-ਸਭ, ਸਭ ਨੂੰ ਆਂਦਾ, ਮੈਨੂੰ ਤੇ ਲੱਗਦਾ ਸਿੱਖਣ ਦੀ ਵੀ ਲੋੜ ਨੀ ਪੈਂਦੀ ਪਰ ਥੋੜਾ ਜਿਹਾ ਯੂ-ਟੂਬ ਚਲਾ ਲੈਂਦੇ ਲੋਕੀ ਤੇ ਬਸ ਕਰਨ ਲੱਗ ਪੈਂਦੇ ਥੋੜਾ ਜਿਹਾ ਦਿਮਾਗ ਲੱਗਦਾ। ਕਈ ਵਾਰੀ ਦੇਖੋ ਤੇ ਹੁੰਦਾ ਬਈ, ਇਹਨੂੰ ਇਹ-ਇਹ ਕੀ ਕਰ ਸਕਦੀਆ ਨੇ, ਲੇਕਿਨ ਬਾਈ ਨਹੀਂ, ਉਹਨਾਂ ਦੇ ਤੇ ਵਿਊਜ਼ ਐਨੇ ਵਧੀਆ। ਔਰ ਚੀਜ਼ਾਂ ਭਾਵੇਂ ਨਾ ਕੁੱਝ ਬੇਕਾਰ ਜੀ ਦੱਸ ਤੇ ਜਿਵੇਂ ਹੁਣ ਭਾਵੇਂ ਇੱਕ ਫੇਸ ਪੈਕ ਬਨਾਨਾ ਈ ਦੱਸ ਰਹੀ ਹੋਏ, ਵੇਸਣ ਦਾ ਲੇਕਿਨ ਮੈਂ ਦੇਖਨੀ ਆ, ਜ਼ਨਾਨੀਆਂ ਬਈ ਬਹੁਤ ਲੱਗੀਆਂ ਹੋਈਆਂ ਨੇ।
ਨਾਲੇ ਇਹ ਵੀ ਤੇ ਦੇਖੋ ਨਾ ਤੁਸੀਂ ਕਿ ਇੰਨਾ ਵੱਡਾ ਪਲੇੈਟਫੋਮ ਹੈਗਾ, ਹੈ ਕਿ ਨੀ। ਔਰ ਨਾਲੇ ਉਹਦੇ ਉੱਤੇ ਤੁਸੀਂ ਨੂੰ ਬੈਨੀਫਿਟ ਵੀ ਦੇ ਰਹੇ। ਔਰ ਨਾਲੇ ਦੇਖੋ ਉਸਦੇ ਫ਼ਾਇਦੇ ਤਾਂ ਹੈਗੇ ਹੀ ਹੈਗੇ। ਨੁਕਸਾਨ ਵੀ ਹੈਗੇ ਨੇ, ਮੈਂ ਮੰਨਦੀ ਆ ਦੇਖੋ ਹੁਣ ਅੱਜ-ਕੱਲ੍ਹ ਦੇ ਕਿੰਨੇ ਛੋਟੇ ਛੋਟੇ ਬੱਚੇ ਵੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਐਂਕਰੇਜ ਕਰਦੇ। ਸੋਸ਼ਲ ਮੀਡੀਆ ਦੇ ਉੱਤੇ ਕੈਮਰੇ ਨੂੰ ਫੇਸ ਕਰਨ ਨੂੰ। ਤੇ ਲੋਕੀ ਬੱਚੇ, ਕਿਹੋ-ਕਿਹੋ ਜੇ ਕਿੱਦਾਂ-ਕਿੱਦਾਂ ਦੇ ਗਾਣਿਆਂ ਦੇ ਉੱਤੇ ਡਾਂਸ ਕਰਦੇ ਨੇ, ਹੈ ਕਿ ਨੀ।
ਉਹੀ, ਲੇਕਿਨ ਮੈਨੂੰ ਸਹੀ ਦੱਸਾਂ, ਮੈਨੂੰ ਤੇ ਨੀ ਚੰਗਾ ਲੱਗਦਾ।
ਨਹੀਂ ਚੰਗਾ ਲੱਗਦਾ, ਉਹ ਤੇ ਗੱਲ ਸਹੀ ਏ ਬਿਲਕੁਲ ਅੱਛਾ ਨਹੀਂ ਲੱਗਦਾ। ਲੇਕਿਨ ਇਸਦੇ ਵਿੱਚ ਇਹ ਵੀ ਏ ਨਾ। ਠੀਕ ਜਿਹੜੀ ਲੇਟੈਸ ਨਿਊਜ ਹੈਗੀ ਏ, ਉਸਨੂੰ ਮਤਲਬ ਸੈਕਿੰਡ ਵੀ ਨੀ ਲੱਗੇਗਾ, ਉਹ ਮੀਡੀਆ ਦੇ ਉਤੇ ਆ ਜਾਂਦੀ ਆ।
ਲੇਕਿਨ ਦੇਖੋ ਨਾ, ਕਈ ਵਾਰ ਤੇ ਤੁਸੀਂ ਇਹ ਦੇਖੋ, ਏ ਆਈ ਦਾ ਯੂਜ ਕਰ ਕੇ ਫੋਟੋਆਂ ਚੇਂਜ ਕਰਕੇ, ਕਈ ਵਾਰੀ ਪਤਾ ਉਹਦੇ 'ਚ ਸੱਚ ਵੀ ਨੀ ਦਿਖਾਂਦੇ ਨੇ। ਸੱਚ ਕੁਚ ਅਲੱਗ ਈ ਹੁੰਦਾ ਤੇ ਕੁੜੀਆਂ ਦੀ ਮੈਂ ਦੇਖੀ ਜਾਂ ਕਈ ਵਾਰੀ ਗ਼ਲਤ ਚੀਜ਼ਾਂ ਐਵੇਂ ਪਾ ਦਿੰਦੇ ਨੇ, ਵਾਇਰਲ ਹੋ ਜਾਂਦੀਆਂ ਨੇ।
ਉਹ ਤੇ ਹੈ। ਦੇਖ ਦੇਖੋ, ਅਗਰ ਕਿਸੀ ਨੂੰ, ਕਿਸੀ ਨੂੰ ਬਰਬਾਦ ਕਰਨਾ ਹੋਏ ਤਾਂ ਉਹ ਸੋਸ਼ਲ ਮੀਡੀਆ ਪਲੇੈਟਫਾਮ ਤੋਂ ਅੱਛਾ
ਉਹਨਾ ਨੂੰ ਲੱਗਦਾ ਈ ਨੀ ਕਿ ਕੋਰਸ ਹੈ ਈ ਨਹੀਂ। ਇੱਕ ਇਹ ਪਲੱਸ ਪੁਆਇੰਟ ਵੀ ਹੈਗਾ ਏਦਾ, ਨੈਗੇਟਿਵ ਵੀ ਇਹ ਹੈਗਾ ਏ ਕਿ, ਮਤਲਬ ਇਹੋ ਜਿਹੀ ਚੀਜ਼ਾਂ ਵੀ ਉੱਥੇ ਕਿੱਥੇ ਨਾ ਕਿੱਥੇ ਬਾਹਰ ਆ ਜਾਂਦੀ ਐ। ਜਿਹੜੀ ਕਿਸੇ ਦੀ ਪਰਸਨਲ ਔਰ ਪ੍ਰਾਈਵੇਟ ਚੀਜ਼ਾਂ ਆ।
ਉਹੀ ਤੇ ਲੋਕੀ ਹੁਣ ਬਈ, ਹਰ ਚੀਜ਼ ਨੂੰ ਨਾ ਲੋਕੀ ਗੰਦ ਜ਼ਰੂਰ ਫੈਲਾਂਦੇ ਨੇ। ਪ‌ਈ ਜਿਹੜੀ ਚੀਜ਼ ਤੁਹਾਡੇ ਫ਼ਾਇਦੇ ਵਾਸਤੇ ਬਣੀ, ਹੁਣ ਤੁਸੀਂ ਉਹਦੇ 'ਚ ਮੈਂ ਤੇ ਦੇਖੋ, ਮੇਰੀ ਗੱਲ ਦੱਸਾਂ ਮੈਂ ਤੇ ਉਹਦੇ 'ਚ ਸਿਰਫ ਨਾ ਸਹੀ ਦੱਸਾਂ, ਬਿਜ ਬਿਜ਼ਨਸ ਦੀ ਫੋ ਦੇਖਾਂਗੀ ਟ੍ਰਿਕਸ, ਕਈ ਵਾਰੀ ਬਿਜ਼ਨਸ ਦੇ ਬਹੁਤ ਅੱਛੇ-ਅੱਛੇ ਤਰੀਕੇ ਦੱ ਮੈਂ ਕਈ ਵਾਰੀ ਚੀਜ਼ਾਂ ਬਨਾਂਨੀ, ਮੈਨੂੰ ਆਰਟ ਐਂਡ ਕਰਾਫਟ ਦਾ ਬੜਾ ਅੱਛਾ ਸ਼ੌਕ ਐ। ਉਹ ਵੀ ਬਹੁਤ ਅੱਛੀ-ਅੱਛੀ ਚੀਜ਼ਾਂ, ਆਈਡੀਆਸ ਕਿੰਨੇ ਵਧੀਆ ਮਿਲ ਜਾਂਦੇ ਨੇ।
ਬਹੁਤ, ਔਰ ਨਾਲੇ ਤੁਸੀਂ ਇਹ ਫਲੈਟ ਕੰਮ ਦਾ ਤੇ ਮਾਰਕੀਟਿੰਗ ਵੀ ਕਰ ਸਕਦੇ ਓ ਤੁਸੀ, ਕਸਟਮਰ ਵੀ ਬਣਾ ਸਕਦੇ ਓ। ਇਹ ਪ੍ਰੋਡਕਟ
ਹਾਂ, ਉਹ ਤੇ ਹੈ, ਅੱਜ-ਕੱਲ੍ਹ ਕਿੰਨਾ ਸੌਖਾ ਹੋ ਗਿਆ, ਪਹਿਲੇ ਤੇ ਬੰਦੇ ਨੂੰ ਧੁੱਪ 'ਚ ਕਿੰਨੀ ਮਸ਼ੱਕਤ ਕਰਨੀ ਪੈਂਦੀ ਸੀ। ਮੈਂ ਦੇਖਦੀ ਆ ਸੇਲ ਕਰਨ ਵਾ ਤੇ ਆਪਣਾ ਪ੍ਰੋਡਕਟ ਕੋਈ ਬ੍ਰਾਂਡ ਬਣਾਉਣ ਵਾਸਤੇ, ਅੱਜ-ਕੱਲ੍ਹ ਤੇ ਚੁਟਕੀਆਂ ਦਾ ਕੰਮ ਰਹਿ ਗਿਆ।
ਪੈਂਪਲੇਟ ਬਣਾਂਦੇ ਸੀ, ਉਹਨੂੰ ਇਸ ਤਰ੍ਹਾਂ ਸਭ ਜਗ੍ਹਾ ਦੇ ਦਿੰਦੇ ਸੀ, ਕੀ ਸਾਡੇ ਕੋਲ਼ ਇਹ ਮਟੀਰੀਅਲ ਆ ਇਹ ਮਟੀਰੀਅਲ ਸੇਲ ਕਰਦੇ ਨੇ, ਇਹ ਤੁਸੀਂ ਕਿਸੇ ਨੇ
ਇਹ ਸਭ ਤਰੀਕੇ ਸੀ ਪਹਿਲੇ।
ਹਾਂਜੀ, ਤੇ ਹੁਣ ਤੇ ਸੋਸ਼ਲ ਮੀਡੀਆ ਪਲੇੈਟਫਾਰਮ ਤੁਸੀਂ ਇੱਕ ਵੀਡੀਓ ਬਣਾ ਕੇ ਪਾਓ। ਜੇ ਲੋਕਾਂ ਨੂੰ ਅੱਛੀ ਲੱਗੀ ਤੇ ਉਹ ਯਸ ਕਰ ਦੇਗੇ ਜੇ ਨਹੀਂ ਅੱਛੀ ਲੱਗੀ ਹਾਂਜੀ, ਉਧਰੋਂ ਦੀ ਆਰਡਰ ਆਣੇ ਸ਼ੁਰੂ ਹੋ ਜਾਂਦੇ ਨੇ ਉਹ ਨਾਲੇ ਤੁਰੰਤ ਪਤਾ ਚਲ ਜਾਂਦਾ ਐ ਇਸ ਵੇਲੇ ਬਿਜਨਸ ਦਾ ਅੱਜ ਦੀ ਡੇਟ ਵਿੱਚ ਕੀ ਵਾਂਟ ਹੈਗਾ। ਮਤਲਬ ਇਹ ਫਾਸਟ ਗਰੋ ਕਰ ਪਾਏਗਾ ਕਿ ਨਹੀਂ ਕਰ ਪਾਏਗਾ।
ਬਈ ਆਰਡਰ ਤੋਂ ਜਿਹੜੇ ਪੈਸੇ ਕਮਾ ਰਹੇ ਉਹ ਅਲੱਗ ਤੇ ਜਿਹੜੇ ਅੱਜ ਕੱਲ੍ਹ ਮੈਂ ਸੁਣਿਆ ਇੰਸਟਾ ਤੇ ਵੀਡੀਓ ਬਣਾਓ ਊਦੇ ਵੀ ਪੈਸੇ ਆਂਦੇ ਉ ਅਲੱਗ।
ਐਕਚੁਲੀ ਇੰਸਟਾ ਤੇ ਵੀਡੀਓ ਬਣਾਣ ਦੇ ਪੈਸੇ ਨਹੀਂ ਆਂਦੇ ਉੱਥੇ ਦੀ ਤੁਹਾਨੂੰ ਪ੍ਰਮੋਸ਼ਨ ਮਿਲਦਾ ਬ੍ਰਾਂਡਿੰਗ ਦਾ ਪ੍ਰਮੋਸ਼ਨ ਕਰਨ ਨੂੰ ਤੁਹਾਨੂੰ ਬੁਲਾਂਦੇ ਨੇ ਜੇ ਤੁਸੀਂ ਉਸ ਲੈਵਲ ਦੇ ਮਤਲਬ ਬਣ ਗਏ। ਕਿ ਬਹੁਤ ਵੱਡਾ ਇੱਕ ਨਾ ਆਪਣੇ ਆਪ ਨੂੰ ਬਣਾ ਲਿਆ। ਬ੍ਰਾਂਡ, ਤੇ ਉਹ ਬ੍ਰੈਂਡਿੰਗ ਵਾਸਤੇ ਪੇਡ ਪ੍ਰਮੋਸ਼ਨ ਵਾਸਤੇ ਉਹ ਤੁਹਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਦੇ ਔਰ ਬੁਲਾਂਦੇ ਕਿ ਬਈ ਤੁਸੀਂ ਸਾਡਾ ਮਟੀਰੀਅਲ, ਹਾਂਜੀ, ਸਾਡੇ ਮਤਲਬ ਡਰੈਸ ਹੈਗਾ ਤੇ, ਡਰੈਸ ਦਾ ਮਟੀਰੀਅਲ ਤੁਸੀਂ ਯੂਜ ਕਰੋ ਲੋਕਾਂ ਨੂੰ ਇੱਕ ਵੀਡੀਓ ਬਣਾ ਕੇ ਦੱਸੋ ਕਿ ਕਿਹੋ ਜਿਹਾ ਮਟੀਰੀਅਲ ਐ ਕੀ ਐ ਸਾਡੀ ਵੈਬਸਾਈਟ ਦੱਸ ਦੋ।
ਹੁੰ, ਹੁੰ ਦੇਖ ਖਿਆ ਮੈਂ ਪਹਿਲੇ ਇੱਕ ਜਨਾਨੀ ਸੀਗੀ, ਕੁਛ ਰਕਸ਼ ਨਾਮ ਐ ਉਹਦਾ, ਤੇ ਮੈਂ ਉਹਨੂੰ ਫੋਲੋ ਕਰਕੇ ਰੱਖ ਪਹਿਲੇ ਉਹ ਰੈਸਿਪੀਜ਼ ਬਣਾਂਦੀ ਸੀ ਉਹਦੇ ਚ, ਰੈਸਿਪੀ ਉਹਨੇ ਛੋਟੀ ਛੋਟੀ ਬਣਾਈ ਬਣਾਦੇ ਰਹਣਾ ਡੇਲੀ ਯੂਜ ਦਾ ਆਪਣਾ ਰੂਟੀਨ ਦਿਖਾਣਾ ਕਿ ਮੈਂ ਹੁਣ ਨਾਸ਼ ਬਣਾ ਰਹੀ, ਅੱਜ ਮੈਂ ਨਾਸ਼ਤੇ ਚ ਇਹ ਬਣਾਇਆ ਜਾਂ ਮੈਂ ਰੋਟੀ ਬਣਾ ਰਹੀ ਹਾਂ। ਔਰ ਫੇਰ ਤੀਰੇ-ਤੀਰੇ ਉਹਨੇ ਆਪਣਾ ਅਹ ਬੱਚੇ ਦੇ ਫੈਮਿਲੀ ਦੇ ਬਾਰੇ ਗੱਲ ਕਰਨੀ ਚ ਕਰ ਦਿੱਤੀ ਹੁਣ ਮੈਂ ਦੇਖਦੀ ਹਾਂ ਕਿ ਕਦੇ ਮਿੰਤਰਾਂ ਦੇ ਕੋਈ ਕੱਪਾੜ ਮੰਗਾ ਕੇ ਕਦੇ ਮੀਸ਼ੋ ਤੋਂ ਪਾਰਸਲ ਮੰਗਾ ਕੇ ਉਹਦੀ ਉਹ ਬੜਾ ਅੱਛਾ ਦੱਸਦੀ ਐ ਕਿ
ਐਕਚੁਲੀ ਉਣੁ ਐਫੀਲੇਟੇਡ ਮਾਰਕਟਿੰਗ ਕਹਿੰਦੇ ਨੇ, ਕਿ ਤੁਸੀਂ ਕੋਈ ਬ੍ਰਾਂਡ ਮੰਗਾਓ ਉਹਨੂੰ ਤੁਸੀਂ ਉਸਦਾ ਇੱਕ ਕੋਡ ਤੁਹਾਨੂੰ ਮਿਲ ਦਾ ਹੈ, ਜਿੱਦਾਂ ਮੀਸ਼ੋ ਤੇ ਤੇ ਤੁਸੀ ਹਾਂਜੀ, ਹਾਂਜੀ ਬਿਲ ਤੇ ਉਹ ਲਿੰਕ ਤੁਸੀਂ ਉੱਥੇ ਲਗਾਓ। ਤੁਹਾਡੇ ਲਿੰਮ ਤੋਂ ਜੋ ਵੀ ਬਾਏ ਕਰੇਗਾ, ਤਾਂ ਤੁਸੀਂ ਆਪਣਾ ਵੀਹ ਤੀਹ ਰੁਪਏ ਦਾ ਜੋ ਵੀ ਮਤਲਬ ਵੀ ਪਰਸੈਂਟ ਤੀਹ ਪਰਸੈਂਟ ਮਾਰਜਨ ਹੈਗਾ ਨਾ ਉਹ ਕੱਢ ਸਕਦੇ ਹੋ।
ਹਾਂ, ਉਓਹੀ ਸਭ ਮੈਂ ਦੇਖ ਰਹੀ ਸੀ, ਮੈਂ ਦਯਾ ਦੱਸੋ? ਜਨਾਨੀਆਂ ਕਿੱਥੋਂ ਦੀ ਕਿੱਥੇ ਤੱਕ ਆਪਣੇ ਆਪ ਨੂੰ ਲੈ ਗਈਆਂ ਨੇ। ਅਤੇ ਸਭ ਉਹਨਾਂ ਨੂੰ ਜਾਣਦੇ ਵੀ ਉਹਨਾਂ ਦੇ ਫੋਲੋਵਰਸ ਕਿੰਨੇ ਸਾਰੇ ਐ। ਤੇ ਦੇਖਿਆ ਮੈਂ ਬਹੁਤ ਚੇਂਜਿਸ ਹੋਏ, ਇੱਕ ਤੇ ਗੀ ਹੈ, ਮੈਂ ਦੇਖਿਆ ਵਾਲ ਚਿੱਟੇ ਨੇ ਉਹਦੇ, ਤੇ ਮਤਲਬ ਫਿੱਟ ਬਿਲਕੁਲ ਹੈਗੀ ਐ, ਮੈਨੂੰ ਲੱਗਦਾ ਐ ਕਿ ਸਿਕਸਟੀ ਤੋਂ ਅਵਵ ਹੈਗੀ ਐ ਜਨਾਨੀ ਵੱਡੀ ਹੈਗੀ ਐ ਵੱਡੀ ਏਜ ਦੀ, ਬਟ ਇੰਨਾ ਵਧੀਆ ਡਾਂਸ ਕਰ ਰਹੀ, ਸਭ ਟਰੋਲ ਵੀ ਕਰਦੇ ਨੇ ਉੱਥੇ ਉਹਹੀ ਕਹਿੰਦੇ ਗਲਤ ਮੈਂਟੈਲਿਟੀ ਦੇ ਵੀ ਲੋਕ ਹੈਗੇ ਨੇ। ਟੋਲ ਕਰਦੇ ਨੇ ਕਿ ਬੂ-ਬੁੱਡੀ ਹੋ ਕੇ ਉਓਹੀ ਉਹੀ ਬੁੱਢੀ ਹੋ ਕੇ ਕੀ ਨੱਚੋਗੀ, ਲੇਕਿਨ ਮੈਂ ਦੇਖ ਰਹੀ ਹਾਂ। ਕਿ ਦੱਸੋ ਇਸ ਉਮਰ ਚ ਵੀ ਉਹ ਇੰਨੀ ਐਨਰਜੈਟਿਕ ਐ, ਉਹਦੇ ਅੰਦਰ ਕਿੰਨੀ ਮਤਲਬ ਐਨਰਜੀ ਹੈ ਸਾਡੇ ਵਰਗੇ ਤੇ ਹਲੇੇ ਹੀ ਬੋਲੇ ਪਏ ਆ ਲੇਕਿਨ ਕਈ ਲੋਕ ਹੈ ਨਾ ਗੰਦਾ ਉਹਨਾਂ ਨੇ ਗੰਦੀ ਬੋਲਣਾ ਤੇ ਉੱਥੇ ਬੋਲਦੇ ਆ ਉਸ ਇਹ ਚੀਜ਼ਾਂ ਚੰਗੀਆਂ ਨਹੀਂ ਨੇ ਬਈ ਹਰ ਚੀਜ਼ ਦੇ
ਦੇਖੋ ਟਰੋਲਿੰਗ ਤੇ ਹਰ ਚੀਜ਼ ਦੇ ਉੱਤੇ ਹੁੰਦੀ ਹੈ ਫੋਟੋ ਪਾਓ ਵੀਡੀਓ ਪਾਓ ਟਰੋਲਿੰਗ ਹੋਣੀ ਹੈ ਉਸਦਾ ਤੁਸੀਂ ਨੂੰ ਪੇਸਟ ਕਰਨਾ ਆਣਾ ਚਾਈਦਾ ਜੇ ਤੁਸੀਂ ਸੋਸ਼ਲ ਮੀਡੀਆ ਪਲੇੈਟਫਾਰਮ ਤੇ ਕੰਮ ਕਰਨਾ ਹੈ ਤੇ ਤੁਸੀਂ ਨੂੰ ਇਹਨਾਂ ਨੂੰ ਫੇਸ ਕਰਨਾ ਹੀ ਪਏਗਾ ਕਈ ਲੋਕੀ ਅੱਛੀ ਵੀ ਰਹਿੰਦੇ ਆ ਅਭਿਸ਼ੇਕ ਵੀ ਕਰਦੇ ਆ ਤੁਹਾਨੂੰ
ਹ ਨਹੀਂ ਬੋਤ ਅੱਛੇ ਅੱਛੇ ਕਮੈਂਟ ਵੀ ਆਂਦੇ ਹੈ ਕਿ ਤੁਸੀਂ ਤੁਸੀਂ ਬੋਤ ਅੱਛੇ ਲੱਗ ਰਹੇ ਹੋ ਤੁਸੀਂ ਇਹ ਸਮਰਚ ਐਨਾ ਸਭ ਕੁਛ ਕਰ ਰਹੇ ਹੋ ਬਈ ਬੋਤ ਵਧੀਆ ਲੱਗਿਆ ਸਾਨੂੰ ਸਾਨੂੰ ਵੀ ਤੁਹਾਡੇ ਤੋਂ ਮਿਲਦੀ ਹੈ ਤੁਹਾਡੇ ਕੋਲੋਂ ਸਿੱਖਣ ਨੂੰ ਮਿਲਦਾ ਅੱਛੇ ਵੀ ਕਮੈਂਟ ਹੋਂਦੇ ਨੇ ਐਸੀ ਗੱਲ ਨਹੀਂ ਹੈ
ਉਹ ਤਾਂ ਹੈ ਹੀ ਹੈ,
ਵਧੀਆ ਹੈ ਮੈਨੂੰ ਤੇ ਵਧੀਆ ਲੱਗਿਆ ਦੇਖੋ ਪੈਲੇ ਕਿਸੇ ਨੂੰ ਕੋਈ ਜਾਣਦਾ ਹੀ ਨਹੀਂ ਸੀ ਮਤਲਬ ਪੂਰੀ ਦੁਨੀਆਂ ਚ ਕੌਣ ਹੈ ਕੀ ਅੱਜ ਕੱਲ ਦੇਖੋ ਜੋ ਕੁੱਛ ਦੁਨੀਆਂ ਚ ਹੋ ਰਿਹਾ ਸਭ ਦਿਖ ਰਿਹਾ ਉਹਦੇ ਚ ਫੋਨ ਸਭ ਦਾ ਤੇ ਲੱਗਦਾ ਪੂਰਾ ਸੰਸਾਰ ਆ ਗਿਆ
ਹੁਣ ਤੁਹਾਡਾ, ਜਿਦਾ ਫਰੈਂਡ ਸਰਕਲ ਹੈ ਉਹ ਉਸੀ ਏਰੀਆ ਤੱਕ ਨਹੀਂ ਹੈ ਤੁਸੀਂ ਫੇਸਬੁੱਕ ਲੈ ਲਓ ਯੂਟਿਊਬ ਲੈ ਲਓ ਤੁਹਾਡੇ ਕਿੰਨੇ ਸਾਰੇ ਫਰੈਂਡਸ ਬਣ ਸਕਦੇ ਤੁਸੀਂ ਕਿਹੜੇ ਵੀ ਫਰੈਂਡ ਨੂੰ ਕਿਧਰੋਂ ਦੀ ਵੀ ਰਿਕੁਐਸਟ ਭੇਜ ਕੇ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਹਾਲੇ ਅੱਜ ਕੱਲ੍ਹ ਪਲੈਟ ਹਾਂਜੀ
ਗਲੀ ਚ ਵੀ ਇੱਕ ਨੰਬਰ ਲੱਭਣਾ ਬੜਾ ਔਖਾ ਹੁੰਦਾ ਸੀ ਡਿਕਸ਼ਨਰੀ ਪਲਟੀ ਦੀ ਸੀ ਕਿ ਇਹਦਾ ਨੰਬਰ ਮਿਲ ਜਾਓ ਅੱਜ ਕਲ ਤੇ ਨੰਬਰ ਲੈਣਾ ਤੇ ਐਵੇਂ ਚੁਟਕੀਆਂ ਦਾ ਕੰਮ ਹੋ ਗਿਆ
ਉਹ ਤੇ ਹੈ ਨਾਲੇ ਤੁਸੀਂ ਦੇਖੋ ਸੋਸ਼ਲ ਮੀਡੀਆ ਪਲੇੈਟਫੋਮ ਤੇ ਇੱਕ ਹੋ ਵੀ ਵਧੀਆ ਗੱਲ ਹੋ ਗਈ ਕਿ ਜਿਹੜੇ ਅਸੀਂ ਦੇ ਬਚਪਨ ਦੇ ਫਰੈਂਡ ਹੈਗੇ ਨੇ ਜਿਹੜੇ ਸਾਡੇ ਤੋਂ ਹੋ ਚੁੱਕੇ ਨੇ ਸਕੂਲ ਵਿੱਚ ਜਾਂ ਅਸੀਂ ਨੂੰ ਕੋਈ ਫਰੈਂਡ ਯਾਦ ਆਂਦਾ ਤੇ ਅਸੀਂ ਉਸਦਾ ਨਾਂ ਸਰਚ ਕਰੀਏ ਤੇ ਕਈ ਵਾਰ ਉਹ ਫਰੈਂਡ ਮਿਲ ਵੀ
ਮਿਲ ਵੀ ਜਾਂਦਾ ਹੈ ਸੱਚੀ ਉਓਹੀ ਉਓਹੀ ਨਹੀਂ ਉਹ ਤੇ ਹੈ ਖੈਰ ਦੇਖੋ ਜਿਨਾਂ ਨੇ ਫ਼ਾਇਦਾ ਚੁੱਕਣਾ ਹੈ ਕਿਸੇ ਚੀਜ਼ ਦਾ ਉਹ ਬੰਦੇ ਫਾਇਦਾ ਹੀ ਚੁੱਕਦੇ ਹੈ ਉਹਦੀ ਅੱਛੀ ਅੱਛੀ ਚੀਜ਼ਾਂ ਅੱਛਾ ਯੂਜ ਕਰਦੇ ਹੈ ਔਰ ਜਿਹਨਾ ਨੇ ਗੰਦਾ ਯੂਜ ਕਰਨਾ ਨਾ ਉਹ ਨਹੀਂ ਮੰਨ ਸਕਦੇ ਉਹਨਾਂ ਨੂੰ ਕੋਈ ਨੀ ਸੁਧਾਰ ਸਕਦਾ ਉਹਨਾਂ ਨੇ ਉਹਦਾ ਗਲਤ ਹੀ ਯੂਜ ਕਰਨਾ ਬਾਕੀ ਠੀਕ ਹੈ ਦੁਨੀਆਂ ਦੇ ਨਾਲ ਹੀ ਹੈਗੇ ਆ ਬਈ ਸਾਨੂੰ ਤੇ ਅੱਛਾ ਸਿੱਖਣ ਨੂੰ ਮਿਲਦਾ ਅਸੀਂ ਅੱਛਾ ਚੰਗਾ ਹੀ ਸਿੱਖਣਾ ਉਹਦੇ ਤੋਂ ਚਲੋ ਜੀ ਬੋਤ ਫਿਰ ਸੌਂਦੇ ਹਾਂ ਕੱਲ ਫਿਰ ਕਰਾਂਗੀ ਮੈਂ ਕਾਲ
ਚਲੇਗਾ ਚਲੇਗਾ ਇਸ ਤਰ੍ਹਾਂ ਹੀ ਕਾਲ ਕਰਦੇ ਰਿਹਾ ਕਰੋ ਚੰਗਾ ਲੱਗਦਾ ਹੈ ਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਓਕੇਜੀ ਅੱਛਾ